ਹੈਲੋ ਹੈਲੋ
ਹੈਲੋ।
ਹਾਂਜੀ ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ।
ਕੀ ਹਾਲ ਐ?
ਠੀਕ ਹੈ ਜੀ ਤੁਸੀਂ ਸੁਣਾਓ।
ਵਧੀਆ ਜੀ, ਹੋਰ ਕੀ ਕਰ ਰਹੇ ਸੀ।
ਹਾਂਜੀ-ਹਾਂਜੀ
ਹੋਰ ਕੀ ਕਰ ਰਹੇ ਸੀ
ਕੁਛ ਨੀ, ਕਰਨਾ ਕੀ ਹੈ, ਬੈਠੇ ਆਂ ਤੁਸੀਂ ਸੁਣਾਓ ਵੀ, ਤੁਸੀਂ ਕੌਣ ਬੋਲਦੇ ਪਏ ਹੋ ਮੈਨੂੰ ਤਾਂ ਪਤਾ ਨਹੀਂ ਆ
ਅੱਛਾ, ਹੋਰ ਹੋਰ ਤੁਹਾਡੇ ਹਿਸਾਬ, ਤੁਹਾਨੂੰ ਕੀ ਲੱਗਦਾ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਨੇ
ਹਾਂਜੀ
ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲਗਦਾ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਨੇ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਨੇ, ਮੈਂ ਕਿਹਾ
ਸਵੇਰੇ ਉੱਠਣ ਦੇ ਕੀ ਫਾਇਦੇ ਨੇ
ਜਲਦੀ, ਜਲਦੀ ਉੱਠਣ ਦੇ
ਜਲਦੀ ਉੱਠਣ ਦੇ ਕੀ ਫ਼ਾਇਦੇ ਨੇ
ਹਾਂਜੀ
ਸਭ ਤੋਂ ਵੱਡੀ ਗੱਲ ਤੇ ਬੇਟਾ ਇਹ ਹੈਗੀ ਹੈ, ਕਿ ਸਭ। ਸਵੇਰੇ ਉੱਠਣ ਦਾ ਇਹ ਫ ਫਾਇਦਾ ਹੈ, ਕਿ ਤਾਜ਼ੀ ਹਵਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਨਾ ਤੇ ਤੁਹਾਨੂੰ, ਅੰਦਰੋਂ ਬਹੁਤ ਵਧੀਆ ਚੀਜ਼ਾਂ ਦੀ, ਮਿਲਦੀ ਹੈ ਤਾਕਤ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਆ ਔਰ, ਜਿਹੜੀ ਤਾਜ਼ੀ ਹਵਾ ਏ ਉਸੇ ਦੇ ਵਿੱਚ ਚਲਨ- ਫਿਰਨ ਨਾਲ ਤੁਹਾਡੀ ਸੈਰ ਕਰਨ ਨਾਲ ਤੁਹਾਡੇ ਅੰਦਰ ਦੀਆਂ ਕਈ ਬਿਮਾਰੀਆਂ ਖ਼ਤਮ ਹੁੰਦੀਆਂ ਏਂ
ਅੱਛਾ ਵਧੀਆ ਹੋਰ, ਪਾਣੀ ਦੀ ਤੁਹਾਨੂੰ ਕੀ ਲੱਗਦਾ ਕਿ, ਪਾਣੀ ਦੀ ਕੀ ਇੰਪੋਰਟੈਂਸ ਹੈ, ਤੁਹਾਨੂੰ ਕੀ ਲੱਗਦਾ
ਪਾਣੀ ਵਗੈਰ ਤਾਂ ਇਨਸਾਨ ਦਾ ਜੀਵਨ ਹੀ ਨਹੀਂ ਐ
ਬਿਲਕੁਲ ਜੀ ਬਿਲਕੁਲ, ਜੇ ਪਾਣੀ ਨਾ ਮਿਲੇ, ਬਿਲਕੁਲ, ਬੰਦਾ ਰੋਟੀ ਬਿਨਾ ਰਹਿ ਸਕਦਾ-' ਪਾਣੀ ਬਿਨਾ ਨੀ ਰਹਿ ਸਕਦਾ
ਪਾਣੀ ਬਿਨਾਂ ਨਹੀ ਰਿਹਾ ਜਾ ਸਕਦਾ, ਕਿਉਂਕਿ ਪਾਣੀ ਜਿਹੜੀ ਹੈ ਵੱਡੀ ਹੋੋਂਦ ਆ
ਬਿਲਕੁਲ
ਤੇ ਚਾਹੇ ਸਭ ਲੋਕ ਵਰਤ ਰੱਖਦੇ ਨੇ ਨਾ, ਤੇ ਭੁੱਖ ਘੱਟ ਲੱਗਦੀ ਐ ਪਿਆਸ ਬਹੁਤ ਲੱਗਦੀ ਸਭ ਤੋਂ ਪਹਿਲਾਂ, ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਾਣੀ ਉਹ ਪੀਂਦੇ
ਪਾਣੀ ਦੀ ਹੁੰਦੀ ਤਲਬ, ਬਿਲਕੁਲ- ਬਿਲਕੁਲ ਰੋਟੀ ਦੇ ਬਾਅਦ ਪਾਣੀ ਨਾਲ ਤੇ ਭੁੱਖ ਵੀ ਮਿਟ ਜਾਂਦੀ ਸਗੋਂ
ਪਾਣੀ ਇੱਕ ਨਸੈਸ ਹੈਗੀ ਹੈ ਜਿਸਮ ਦੀ ਪਾਣੀ ਦੀ ਪਾਣੀ ਨਸੈਸਿਟੀ ਹੈਗੀ ਹੈ ਜਿਸਮ ਦੀ
ਹਾਂਜੀ ਹੋਰ, ਹੋਰ ਤੁਹਾਨੂੰ ਕੀ ਲੱਗਦਾ ਕਿ ਇੰਨਡੋਰ ਗੇਮਸ ਵਧੀਆ ਹੁੰਦੀ ਹੈ, ਆਊਟਡੋਰ ਗੇਮਸ ਵਧੀਆ ਹੁੰਦੀ ਹੈ
ਜਿੱਥੋਂ, ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਆਊਟਡੋਰ ਗੇ। ਆਊਟਡੋਰ ਗੇਮਸ ਜਿਹੜੀਆਂ ਇੰਨਾ ਨੂੰ ਉਹ ਜ਼ਿਆਦਾ ਬੈਟਰ ਨੇ, ਇੰਨਾ ਨਾਲੋਂ
ਹਾਂਜੀ
ਇ ਇੰਡੋਰ ਗੇਮਸ ਜਿਹੜੀਆਂ ਨੂੰ ਸਫ।
ਬੈਟ
ਬ੍ਰਰੇਨ ਦੀ ਫੈ੍ਸ਼ਨਾਂਸ ਸੁਆਸ ਨੇ ਉਹ ਮਤਲਬ ਇਹ ਹੈ ਥੋੜਾ ਦਿਲ ਗਾਰਸ ਕਰ ਲੋ ਬਾਹਰ ਦੀਆਂ ਜਿਹੜੀਆਂ ਗੇਮਸ ਨੇ ਨਾ, ਉਹ ਬੋਡੀ ਵਾਸਤੇ ਅੱਛੀਆਂ ਨੇ ਜਿ ਇਸ ਵਾਸੇ ਬੱਚੀਆਂ ਨੇ ਤਾਤ ਵਾਸੀਆਂ ਨੇ
ਬਿਲਕੁਲ ਹੁੰਦਾ, ਬੰਦਾ ਫਿੱਟ ਵੀ ਰਹਿੰਦਾ ਆਊਟਡੋਰ ਗੇਮ ਨਾਲ, ਜਿੱਦਾਂ ਕ੍ਰਿਕੇਟ ਹੋ ਗਿਆ ਬੈਡਮਿੰਟਨ ਕੋਈ ਵੀ ਖੇਲਾ ਹੋ ਜਾਣ
ਹਾਂ ਹਾਂ ਕੋਈ ਵੀ ਗੇਮ ਹੋਵੇ। ਬੈਡਮਿੰਟਨ ਹੋਵੇ, ਕ੍ਰਿਕਟ ਹੋਵੇ, ਕਬੱਡੀ ਹੋਵੇ। ਜੋ ਵੀ ਹੋਵੇ ਔਰ ਜਿਹਦੇ ਵਿੱਚ ਜਿਹਦੇ ਵਿੱਚ ਮਿੱਟੀ ਜਿਹੜੀ ਹੈ ਨਾ ਤੁਹਾਡੇ
ਨਹੀਂ ਏ ਆਊਟਡੋਰ ਗੇ
ਕਿਤੇ ਚੱਲਦੀ ਰਹੇ।
ਅੱਜ ਕੱਲ੍ਹ ਬੱਚੇ ਖੇਡਦੇ ਘਰ ਦੇ ਅੰਦਰ ਬਹਿ ਕੇ ਬਸ ਚਾਰ ਦੀਵਾਰਾਂ ਚ
ਅੱਜ ਕੱਲ ਤੇ, ਜਾਣ ਲ ਨਾ ਅੱਜ ਕੱਲ ਬ ਜਿਹੜ ਕੋਰ ਨੇ ਪਿੰਡਾਂ ਦੇ ਬੱਚਿਆਂ ਨੂੰ ਤੁਸੀਂ ਦੇਖੋ ਜ਼ਿਆਦਾ ਤਾਕਤਵਰ ਹੁੰਦੇ ਨੇ ਸਾਡੇ ਸ਼ਹਿਰਾਂ ਦੇ ਬੱਚਿਆਂ ਨਾਲੋ
ਬਿਲਕੁਲ -ਬਿਲਕੁਲ ਸ਼ਾਇਦ ਬ ਟੀ ਵੀ ਦਿਖਾ ਲੋ ਟੀਵ ਤੇ ਗੇਮਾਂ ਖੇਡਲੋ ਬੱਸ। ਔਹਨਾਂ ਅੱਖਾਂ ਵੀ
ਬਸ ਹਾਂ ਬਸ ਔਹੀ ਹੈਗਾ ਉਹਦੇ ਨਾਲ ਅੱਖਾਂ ਵੀ ਖ਼ਰਾਬ ਜਿਸ ਵੀ ਖ਼ਰਾਬ ਬੋਡੀ ਵੀ ਖ਼ਰਾਬ
ਬਿਲਕੁਲ- ਬਿਲਕੁਲ ਜੀ ਬਿਲਕੁਲ, ਬਿਲਕੁਲ -ਬਿਲਕੁਲ
ਹਾਂਜੀ- ਹਾਂਜੀ -ਹਾਂਜੀ,
ਹੋਰ ਹੋਰ ਤੁਹਾਨੂੰ ਕੀ ਲੱਗਦਾ ਹੈ ਕਿ ਲਾਈਫ ਵਿਚ ਡਿਸਪਲਨ ਦਾ ਕੀ ਰੋਲ ਹੈ। ਲਾਈਫ ਚ ਡਿਸ ਪਿਨ ਹੋਣਾ ਚਾਹੀਦਾ, ਇਨਸਾਨ ਦੇ ਕਿ ਨਹੀਂ।
ਲਾਈਫ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਚੀਜ਼ ਹੈਗੀ ਨਾ ਮਿੱਟੀ, ਪਾਣੀ ਬਾਰ ਦੀ ਹਵਾ,
ਡਿਸਪਲੀਨ,
ਇਹਨਾਂ ਚਾਰੀਆਂ ਸਾਰੀਆਂ ਚੀਜ਼ਾਂ ਦੀ ਨਾ ਬੋਤ ਜ਼ਰੂਰਤ ਹੈ ਰੋਟੀ ਨਾਲੋਂ ਜ਼ਿਆਦਾ ਜ਼ਰੂਰਤ ਹੈ ਇਨਾਂ
ਬਿਲਕੁਲ, ਏਹ-
ਹਾਂਜੀ।
ਹਾਂਜੀ ਤੇ ਲੀ ਲ ਡਿਸਪਲਿਨ ਦਾ ਕੀ ਸਾਨੂੰ ਤੁਹਾਡੇ ਹਿਸਾਬ ਨਾਲ ਡਿਸਪਲਿਨ ਹੋਣਾ ਚਾਹੀਦਾ ਲਾਈਫ ਚ ਜ਼ਿੰਦਗੀ ਚ ਕੋਈ ਡਿਸਿਪਲਿਨ ਹੋਣਾ ਚਾਹੀਦਾ ਹੈ।
ਡਿਸਿਪਲਿਨ ਜਿਹੜਾ ਔਹ ਤੇ ਸਭ ਤੋਂ ਵੱਡੀ ਚੀਜ਼ ਹੈ। ਔ ਡਿਸਪਲਨ ਹੋਇਆ। ਤੁਸੀਂ ਟਾਈਮ ਨਾਲ ਆਪਣਾ ਬਾਹਰ ਵੀ ਉਠੋਗੇ ਵੀ ਬਾਹਰ ਵੀ ਜਾਓਗੇ ਫਿਰੋਗੇ ਵੀ ਹਵਾ ਵੀ ਲਵੋਗੇ- ਔਨਾ ਤੁਹਾਡੀ ਬੋਡੀ ਜਿਹੜੀ ਠੀਕ ਰਹੇਗੀ, ਤੁਹਾਨੂੰ ਡਾਕਟਰਾਂ ਦਾ ਮੁਤਾਜ ਨਹੀਂ ਹੋਣਾ ਪਏਗਾ।
ਬਿਲਕੁਲ।
ਹਾਂਜੀ, ਹਾਂ ਏ ਐ ਕਿ ਅਪਣੀ ਡਾਇਟ। ਟੀ ਵਗੈਰਾ ਦਾ ਪੂਰਾ ਖਿਆਲ ਰੱਖੋ ਏ ਨਈ ਐ, ਕਿ ਅਸੀਂ ਹੁਣ ਘੁੰਮ ਆਏ ਆ ਤੇ ਅਸੀਂ ਹੁਣ ਰੋਟੀ ਨਈਂ ਖਾਣੀ। ਘੁੰਮ ਆਏ ਆਂ, ਤੇ ਅਸੀਂ ਚਾ ਪਾਣੀ ਨੀਂ ਪੀਣਾ। ਏ ਚੀਜ ਨੀਂ ਹੋਣੀ ਚਾਈਦੀ, ਪਾਣੀ ਦੀ ਹੋਂਦ ਜੇੜੀ ਔ ਸਭ ਤੋਂ ਵੱਡੀ ਐ। ਪਾਣੀ ਨੂੰ
ਹਮ, ਬਿਲਕੁਲ, ਹੋਰ ਤਾਨੂੰ ਕੀ ਲੱਗਦਾ? ਫਿਲਮਾਂ ਵੇਖਣਾ ਵੱਧੀਆ ਯਾਂ ਰੀਡਿੰਗ, ਬੁਕਸ ਰੀਡ ਕਰਨਾ ਵੱਧੀਆ?
ਦੇਖੋ ਰੀਡ ਵੀ ਕਰੋ, ਫਿਲਮ ਵੀ ਦੇਖੋ, ਫਿਲਮ ਜਹੜੀ ਹੈ ਥੋੜ੍ਹੀ ਜਿਹੀ ਐਂਟਰ ਟੇਨਮੈਂਟ ਹੁੰਦੀ ਹੈ ਦਿਮਾਗ ਦੀ ਫਰੈਸ਼ਨੈਸ ਵਾਸਤੇ।
ਹਾਂਜੀ - ਹਾਂਜੀ ਈਈਈ
ਤੇ ਇਹ ਹੈ ਕਿ ਜਿਹੜੇ ਹੈਗੇ ਨੇ ਨਾ ਲੜਾਈ ਪੜਾਈ ਵਾਲੀਆਂ।
ਸਮਝੋ ੲੈਵੇ ਕੋਈ ਸੀਖ ਨੀ ਮਿਲਦੀ ਮੂਵੀਜ਼ ਚ ਵੈਸੇ ਹਨਾ ਜੇ ਦੇਖਿਆ ਜਾਏ ਤੇ
ਦੇ ਵਿੱਚ ਮੂਵੀਜ਼ ਜਿਹੜੀਆਂ ਦੇਖਣੀਆਂ ਨੇ ਅੱਜ ਕੱਲ ਜਿਹੜੀਆਂ ਆਉਂਦੀਆਂ ਨਾ ਪੁਰਾਣੀਆਂ ਮੂਵੀਜ਼ ਔਹਨਾਂ ਵਿੱਚ ਫੇਰ ਵੀ ਕੁਛ ਸਿੱਖ ਹੈਗੀ ਹੈ ਮਗਰ ਅੱਜ ਕੱਲ੍ਹ ਦੀ ਜਿਹੜੀਆਂ ਆ ਰਹੀਆਂ ਔਹਨਾਂ ਚ ਸਿੱਖ ਨਹੀਂ ਹੈ, ਵਲਗਰਪੁਣਾ ਜ਼ਰੂਰ ਹੈਗਾ।
ਬਿਲਕੁਲ ਜੀ ਬਿਲਕੁਲ ਜੀ ਰੀਡਿੰਗ ਬੁੱਕਸ ਹੈ, ਰੀਡਿੰਗ ਬ ਇੱਕ ਸਾਡਾ
ਸ ਸ ਸਟੱਡੀ ਜਿਹੜੀ ਹੈ ਔਹ ਇੱਕ ਮਨ ਹੋ ਕੇ ਕਰੋ। ਇਹ ਨਹੀਂ ਹੈ ਕਿ ਚਾਰ ਪਾਸੇ ਤੁਹਾਡਾ ਖਿਆਲ ਜਾਂਦਾ ਪਿਆ ਤੇ ਤੁਸੀਂ ਚਾਰ ਪਾਸੇ ਤੁਹਾਡਾ ਖਿਆਲ ਜਾਂਦਾ ਪਿਆ, ਤੇ ਤੁਸੀਂ ਆਪਣਾ ਪੜ੍ਹਾਈ ਕਰਦੇ ਪਏਓ ਉਹਦਾ ਕੋਈ ਫਾਇਦਾ ਨਹੀਂ ਐ
ਰੀਡਿੰਗ ਸੁਣਾਇਆ ਜਾਂਦਾ ਨਾ ਕਿ ਸਾਨੂੰ ਇੱਕ ਸਾਨੂੰ ਸਾਡੀ ਵ ਵਕੈਬਲਰੀ ਵੀ ਵੱਧਦੀ ਐ ਸਈ ਹੁੰਦੀ ਐ, ਉੱਤੋਂ ਦੀ ਮਾਇੰਡ ਫਰੈਸ਼ ਹੁੰਦਾ ਐ, ਅੱਖਾਂ ਨੂੰ ਵੀ ਕੋਈ ਨੁਕਸਾਨ ਨਈਂ।
ਬੱਚਾ ਜੋ ਸਕੂਲੇ ਪੜ੍ਹ ਕੇ ਆਵੇ ਨਾ, ਓਸੇ ਨੂੰ ਜੇ ਚੰਗੀ ਤਰਾਂ ਸਟੱਡੀ ਕਰੇ ਨਾ, ਤੇ ਓਸੇ ਨਾਲ ਈ ਓੱਦਾ ਦਿਮਾਗ ਜਾਅਦਾ ਚੱਲਦਾ, ਓੱਦਾ ਮਾਕਸ ਵੀ ਜਾਅਦਾ ਆਣਗੇ।
ਹਾਂਜੀ।
ਕਿਓਂਕਿ ਜੇ ਟਿਊਸ਼ਨ ਵੀ ਜਾਂਦਾ ਹਉ, ਤੇ ਬੱਚੇ ਦੇ ਵਾਸਤੇ ਬਡਨ ਜਾਅਦਾ ਹੋ ਜਾਂਦਾ।
ਹੂੰ ਹੂੰ, ਨਲ ਟੀ ਫਿਲਮਾਂ ਦੇਖਣਾ ਟ ਉਈ ਐ ਨਾ ਅੱਖਾਂ ਨੂੰ ਨੁਕਸਾਨ ਐ, ਬੁੱਕਸ ਪੜ੍ਹਨ ਨਾਲ ਤੇ ਕੋਈ ਨੁਕ
ਆਂ‌ ਏ ਰੈਫ, ਦੇਖੋ ਰਿਫਰੈਸ਼ਮੈਂਟ ਵਾਸਤੇ ਨਾ ਬੱਚਿਆਂ ਦੇ ਵਾਸਤੇ ਓ ਵੀ ਜ਼ਰੂਰੀ ਐ। ਮਗਰ ਏ‌ ਐ ਕੁਛ ਸਿੱਖਿਆ ਵਾਲੀਆਂ ਫਿ ਫਿਲਮਾਂ ਜਿਸ ਤਰ੍ਹਾਂ ਆਂਦੀਆਂ ਨੇ ਨਾਂ, ਓ ਤੁਸੀਂ ਬੱਚਿਆਂ ਨੂੰ ਦਿਖਾਓ ਜਿਦੇ ਵਿੱਚ ਉਨੂੰ ਸਿੱਖ ਮਿਲੇ। ਖੇਡਣ ਦੇ ਵਿੱਚ ਵੀ ਉਨੂੰ ਓ ਗੇਮਾਂ ਖਡਾਓ, ਜੇੜੀਆਂ ਇੰਨਡੋਰ ਨੇ। ਓ ਗੇਮਾਂ ਖਡਾਓ ਜੇੜੀਆਂ ਕੇ ਓਨਾਂ ਦੇ ਫਾਇਦੇ ਵਾਸਤੇ ਹੋਣ, ਓਨਾਂ ਦਾ ਦਮਾਗ ਵਧਾਣ ਵਾਸਤੇ ਹੋਣ।
ਬਿਲਕੁਲ।
ਹਾਂ, ਜੈਸੇ ਏ ਚੈੱਸ ਐ, ਚੈੱਸ ਗੇਮ ਮੈਂ ਸਮਝਦੀ ਆਂ ਬ ਬੱਚਿਆਂ ਵਾਸਤੇ ਸਭ ਤੋਂ ਵੱਡੀ
ਸਭ ਤੋਂ ਵਧੀਆ ਬਿਲਕੁਲ ਦਮਾਗ, ਬਰਾ ਚਲਣ ਲੱਗਦਾ ਐ ਹਾਂਜੀ, ਹਮ੍ਹ।
ਕੀ ਕਿੰਨੇ ਸਾਡੇ ਉੱਤੇ ਅਟੈਕ ਕਰਨਾ ਤੇ ਕਿਨੂੰ ਅਸੀਂ ਵੀ ਅਟੈਕ ਕਰਨਾ?
ਹਾਂਜੀ ਬਿਲਕੁਲ ਬਿਲਕੁਲ।
ਹਾਂਜੀ।
ਹੋਰ? ਚਾਅ ਨੂੰ ਮਿਊਜ਼ਕ 'ਤੇ ਓੱਦਾ ਇਫੈਕਟ ਮੋਡ 'ਤੇ ਮਿਊਜ਼ਕ ਤੇ ਓਦਾ ਇਫੈਕਟ ਕੀ ਐ ਮੂਡ ਤੇ, ਕੀ ਤਾਅ ਡੇ ਕੀ ਲੱਗਦਾ ਤਾਅ ਨੂੰ? ਮਿਊਜ਼ਕ, ਮਿਊਜ਼ਕ ਤੇ ਓਦਾ ਇਫੈਕਟ ਤੇ ਸਾਡੇ ਮੂਡ ਤੇ ਕੀ ਇਫੈਕਟ ਪੈਂਦਾ ਮਿਊਜ਼ਿਕ ਦਾ?
ਮਿਊਜ਼ਕ ਦਾ ਸਾਡੇ, ਮੂਡ ਤੇਈ‌ ਇਫੈਕਟ ਪੈਂਦਾ ਵੈ। ਕਿ ਜਿਸ ਵੇਲੇ ਅਸੀਂ ਕਿਸੇ ਚੀਜ ਦੀ ਸੋਚ ਵਿੱਚ ਹੁੰਨੇ ਆਂ ਨਾਂ ਓਸ ਵੇਲੇ ਦਮਾਗ ਸਾਡਾ ਨਾ, ਪਜ਼ਲ ਹੋਏਆ ਹੋਏਆ ਹੁੰਦਾ ਐ।
ਬਿਲਕੁਲ।
ਲ ਹੋਆ ਹੋਇਆ ਹੁੰਦਾ ਹੋਆ ਜਿੱਥੇ ਪਜਲ ਹੋਏ ਹੋਆ ਹੁੰਦਾ। ਹ ਨਾ।
ਹਾਂਜੀ।
ਜਿਸ ਵੇਲੇ ਹੋਇਆ ਹੁੰਦਾ ਨਾ ਉਸ ਵੇਲੇ ਨਾ
ਹਾਂਜੀ।
ਕੋਈ ਚੀਜ਼ ਦੇਖਣ ਨਾਲ ਕੋਈ ਮਿਊਜ਼ਕ ਸੁਣਨ ਨਾਲ ਕੋ, ਓਨਾ ਦਮਾਗ ਜੇੜਾ ਨਾ, ਓ ਫਰੈਸ਼ ਰੈਂਦਾ ਓ ਜਿਸ ਤਰਾਂ ਟੈਂਸ ਚਲ ਜੇੜੇ ਓ ਘੱਟ ਹੋ ਜਾਂਦੀਆਂ ਨੇ, ਕਿਉਂਕਿ ਜੱਦ ਜਾਅਦਾ ਸੋਚਣਾ ਵੀ ਜੇੜਾ ਓ ਦਿਮਾਗ ਤੇ ਬੋਰੂ ਤੇ ਅਸਰ ਪਾਂਦਾ ਐ, ਹਾਂ।
ਓ ਤੇ ਹੈ ਈ ਐ, ਬਿਲਕੁਲ ਜੀ।
ਹਾਂਜੀ, ਹੋਰ ਸੁਣਾਓ? ਅੱਜ ਬੌਤ, ਬੌਤ ਅੱਛਾ ਲੱਗਾ ਕਿ ਤੁਸੀਂ ਬੜੀਆਂ ਅੱਛੀਆਂ ਅੱਛੀਆਂ ਬੌਤ ਈ ਅੱਛੀਆਂ ਅੱਛੀਆਂ ਗੱਲਾਂ ਸੁਣਾਈਆਂ ਨੇ। ਹਾਂਜੀ?
ਥੈਂਕ ਯੂ, ਤਾਅਨੂੰ ਕੀ ਲੱਗਦਾ ਪੈੇਸੇ ਬਚਾਣੇ ਚਈਦੇ ਜਾਂ ਪੈੇਸੇ ਖਰਚ‌ ਕਰਨੇ ਚਈਦੇ ਨੇ, ਤਾਅਨੂੰ ਕੀ ਲੱਗਦਾ ਏ?
ਦੇਖੋ, ਪੈਸੇ ਬਚਾਣੇ ਵੀ ਚਾਈਦੇ ਨੇ ਖਰਚ ਵੀ ਕਰਨੇ ਚਾਈਦੇ ਏ ਨੀਂ ਕੇ ਦੋਵੇਂ ਕੰਮ ਕਰਨੇ ਚਾਈਦੇ ਨੇ। ਨਈਂ ਨਈਂ ਏ ਵੀ ਨੀਂ ਐ ਕਿ ਜੋੜ ਕੇ ਰੱਖੇ ਰੱਖੋ ਤੋਂ ਆਪ ਏ ਵੀ ਨਈ, ਮਤਲਬ ਕਿ, ਆਪ ਭੁੱਖੇ ਰਵੋ, ਆਪ ਨੰਗੇ ਰਵੋ, ਤੇ ਪੈਸੇ ਜੋੜੋ। ਓ ਵੀ, ਗੱਲ ਗ਼ਲਤ ਐ। ਪਰ ਏ ਆ ਪੈਸੇ ਜਿੰਨੇ ਤੁਹਾਡੇ ਕੋਲ ਨੇ ਨਾ, ਉਹਦੇ ਵਿੱਚ ਤੁਸੀਂ ਐਸੇ ਹਿਸਾਬ ਨਾਲ ਵਰਤੋ ਬੱਚਤ ਵੀ ਹੋਵੇ, ਔਰ ਤੁਹਾਡਾ ਮਤਲਬ ਨਵੀ
ਖ਼ਰਚਾ ਵੀ ਹਾਂਜੀ, ਬਿਲਕੁਲ -ਬਿਲਕੁਲ ਜ ਬਹੁਤਾ ਪੈਸਾ, ਖਰਚ ਕਰਨਾ ਵੀ ਨੀ ਚਾਹੀਦਾ। ਕੱਲ੍ਹ ਨੂੰ ਲੋੜ, ਪੈਦੀ ਜਾਏ ਤੇ ਫੇਰ ਬੰਦਾ ਕਿਤੇ
ਬਿਲਕੁਲ, ਮੈਂ ਤੁਹਾਨੂੰ ਇ ਗੱਲ ਕਹੀ ਕਿ ਪੈਸਾ, ਬਚਾਓ ਵੀ ਔਰ ਖ਼ਰਚ ਵੀ ਕਰੋ।
ਹਾਂਜੀ, ਬਿਲਕੁਲ, ਜੀ ਬਿਲਕੁਲ।
ਸੱਭ ਤੋਂ ਵੱਡਾ ਨਾ, ਔਰਤਾਂ ਨੂੰ ਸੌਂਪਿਆ ਗਿਆ। ਕਿਉਂਕਿ, ਪਹਿਲਾਂ ਕਹਾਵਤ ਹੈਗੀ ਸੀਗੀ। ਹਾਂ ਪਹਿਲਾਂ ਪਤਾ, ਕੀ ਕਹਾਵਤ ਸੀਗੀ ਕਿ, ਆਦਮੀ ਕਈ ਨਾਲ ਘਰ ਟਾਣਾ ਚਾਹਵੇ ਤਾਂ ਨਹੀਂ ਟੱਠਦਾ ਔਰਤ ਸੂਈ ਨਾਲ ਟਾਣਾ ਚਾਹਵੇ ਤਾਂ ਟੱਠ ਜਾਂਦਾ ਉਹਦਾ ਮਤਲਬ ਕੀ ਹੁੰਦਾ ਸੀ ਕਿ, ਆਦਮੀ ਨੇ ਤੇ ਪੈਸੇ ਲਿਆ ਕੇ ਦੇਣੇ ਹੈ। ਔਰਤ ਨੇ ਅੱਗੋਂ, ਖਰਚ ਵੀ ਕਰਨੇ ਹੈ, ਬਚਾਉਣੇ ਵੀ ਹੈ, ਤੇ ਚੀਜ਼ ਵਸਤ ਵੀ ਬਣਾਉਣੀ ਹੈ।
ਬਿਲਕੁਲ, ਹਾਂਜੀ।
ਸੋ ਇਹ ਚੀਜ਼ ਏ ਹੋਰ ਤੁਹਾਡੀ ਕੋਈ ਹੈ, ਕੋਈ ਪੁੱਛਣ ਦੀ ਚੀਜ਼ ਤੇ ਤੁਸੀਂ? ਪੁੱਛ ਸਕਦੇ ਹੋ, ਹਾਂ ਮੈਂ ਤੁਹਾਨੂੰ ਪੂਰਾ ਜਵਾਬ ਦਿਆਂਗੀ।
ਇੰਪੋਰਟੈਂਸ ਔਫ ਸਲੀਪ
ਇੰਪੋਰਟੈਂਸ ਆਫ ਲਾਈਫ, ਮੈਂ ਤਾਂ ਕਿਹਿਆ ਇੰਪੋਰਟੈਂਸ ਲਾਈਫ ਦੀ, ਇੰਪੋਰਟੈਂਸ ਜਿਹੜੀ ਹੈ ਨਾ,
ਨੀਦ -ਨੀਦ ਦੀ ਕੀ ਇੰਪੋਟਰਸ ਪਡ ਸ
ਕੀ ਮਤਲਬ
ਨੀਂਦ ਦੀ ਕੀ ਇੰਪੋਰਟੈਂਸ ਹੈ, ਨੀਂਦ ਸੋ ਸੌਂਣਾ, ਉਹਦੀ ਕੀ ਇੰਪੋਰਟੈਂਸ ਹੈ ਹਾਂਜੀ,
ਥਕਾਵਟ ਹੁੰਦੀ ਹੈ ਨਾ, ਤੇ ਨੀਂਦ ਜਿਹੜੀ ਹੈ ਨਾ, ਉਹ ਬਹੁਤ ਵੱਡੀ ਕੰਪਲਸਰੀ ਹੈ। ਕੰਪਸਲ ਹੈ ਸਾਡੇ ਵਾਸਤੇ, ਜਿੱਥੇ ਸਾਨੂੰ ਨੀਂਦ ਆਉਂਦੀ ਹੈ ਨਾ, ਸਾਡਾ ਸਾਰਾ, ਜਿਹੜਾ ਜਿਸਮ ਦਾ ਸਿਸਟਮ ਹੈਗਾ ਨਾ ਰ
ਹਾਂਜੀ, ਬਿਲਕੁਲ- ਬਿਲਕੁਲ ਚਲੋ।
ਜਿਨਾ ਨੂੰ, ਜ਼ਿਆਦਾ ਸੁਫਨੇ ਆਉਂਦੇ ਨੇ ਨਾ, ਉਹਨਾਂ ਦੀ ਤਬੀਅਤ ਵੀ ਜ਼ਿਆਦਾ ਖਰਾਬ, ਰਹਿੰਦੀ ਹੋਏਗੀ, ਉਹਨਾਂ ਦੀ ਬੋਡੀ ਵੀ ਡਾਊਨ ਜਾਂਦੀ ਹੋਏਗੀ
ਹਾਂਜੀ, ਚਲੋ ਠੀਕ ਹੈ ਮੈਡਮ, ਮੈਨੂੰ ਨਾ ਫੋਨ ਆ ਰਿਹਾ ਨਾਲ, ਬਾਅਦ ਚ ਗੱਲ ਕਰਦੀ ਹਾਂ, ਮੈਂ ਠੀਕ ਐ। ਸਤਿ ਸ਼੍ਰੀ ਅਕਾਲ, ਜੀ ਓਕੇ ਜੀ, ਸਤਿ ਸ਼੍ਰੀ ਅਕਾਲ।